ਹਾਂਜੀ, ਸਾਸਰੀ ਕਾਲ ਜੀ, ਕੀ ਹਾਲ ਜੇ?
ਵਧੀਆ, ਤੁਸੀਂ ਦੱਸੋ
ਹਾਂਜੀ।
ਤੁਸੀ ਕੀ ਕਰਦੇ ਪਏ ਓ?
ਬਸ ਬੈਠੇ ਸੀ, ਮਤਲਬ ਮੌਸਮ ਵਧੀਆ ਹੋਇਆ ਦਾ ਅੱਜ ਇਧਰ। ਬਾਹਰੋਂ ਹਵਾ ਲੈਰੇ ਆ ਠੰਡੀ, ਠੰਡੀ
ਸਾਡੇ ਮੌਸਮ ਤੇ ਬੜਾ ਗੰਦਾ ਹੋਇਆ ਪਿਆ ਆ ਮਤਲਬ ਕਿ ਧੋਪ ਬੋਤ ਨਿਕਲੀ ਹੋਈ, ਉਤੋਂ ਲਾਈਟ ਵੀ ਗਈ ਹੋਈ ਤਿੰਨ, ਚਾਰ ਘੰਟੇ ਹੋਗੇ ਸਾਡੇ ਲਾਈਟ ਗਈ ਨੂੰ ਬੋਤ ਪਰੇਸ਼ਾਨ ਹੋਏ ਗਰਮੀ ਲੱਗਦੀ ਪਈ ਏ ਤਾਂ
ਹਾਂਜੀ, ਹਾਂਜੀ ਹਾਂ ਮੌਸਮ ਤੇ ਸਾਡੇ ਐਥੇ ਵਧੀਆ, ਮਤਲਬ ਮੌਸਮ ਠੰਡਾ ਵਧਦੀਆ ਹਵਾ ਠੰਡੀ- ਠੰਡੀ ਚੱਲ ਰੀਐ, ਬਾਰਿਸ਼ ਵਾਲਾ ਮੌਸਮ ਹੋਯਾ ਦਾ।
ਕਿ ਕੈਂਦੇ ਤੁਸੀ?
ਹਾਂਜੀ।
ਤੰਗ ਤੁਸੀ।
ਤੁਹਾਡੀ ਆਵਾਜ਼ ਬੜੀ ਸਲੋ ਆ ਰਹੀ ਐ।
ਆਪ ਕੋ ਤੋ ਚੱਕਰ ਆਏਗੇ ਨਹੀ।
ਹੈਲੋ,
ਹੈਲੋ, ਆਵਾਜ਼ ਨੀ ਆਂਦੀ ਤਾਨੂੰ।
ਹਾਂਜੀ।
ਮੈਂ ਤੁਸੀ ਕਿੱਥੇ ਰੈਂਦੇ ਜੇ?
ਅਪਾਂ ਸ਼ੈਰ ਚ' ਰੈਨੇ ਆਂ।
ਸ਼ੈਰ ਕਿੱਥੇ ਘਰ?
ਜਗਾਧਰੀ।
ਹਾਂਜੀ, ਤੁਸੀ ਕਿੱਥੇ ਪਿੰਡਾਂ ਚ'?
ਨਈ- ਨਈ ਅਸੀ ਅੰਮ੍ਰਿਤਸਰ ਦੇ ਵਿੱਚ ਰੈਨੇ ਆਂ, ਐਥੇ ਤੇ ਬੋਤ ਧੋੱਪ ਲੱਗੀ ਹੋਈ ਆ।
ਅੱਛਾ- ਅੱਛਾ- ਅੱਛਾ ਦਰਬਾਰ ਸੈਬ ਚ' ਰੈਂਦੇ ਓ ਨਾ। ਅੱਛਾ- ਅੱਛਾ ਚਲੋ ਵਦੀਐ, ਫੇਰ ਤੇ ਦਰਸ਼ਨ ਦਰਸ਼ਨ ਮੇਲੇ ਵਦੀਆ ਹੁੰਦੇ ਹੋਨੇ ਦਰਬਾਰ ਸਾਹਿਬ ਦੇ।
ਹਾਂਜੀ- ਹਾਂਜੀ। ਅਸੀਂ ਸਮਣੇ- ਆਮਣੇ ਲੱਗੇ ਸਾਡੇ ਆ। ਨਾਲ ਸ਼ਹੀਦਾਂ ਸਾਰੇ ਦਾ ਪਤਾ ਹੈਗਾ ਤੁਹਾਨੂੰ, ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ।
ਹਾਂਜੀ ਸ਼ਹੀਦ ਸਾਹਿਬ। ਹਾਂਜੀ। ਵਧੀਆ ਕਿਸਮਤ ਵਾਲੇ ਹੁੰਦੇ ਨੇ ਜਿਹੜੇ ਦਰਸ਼ਨ ਮੇਲੇ ਕਰਦੇ ਨੇ। ਸਾਡੇ ਦੂਰ ਬੈਠੇ ਹਾਂ ਆਪਾਂ ਸਾਨੂੰ ਦਰਸ਼ਨ ਮੇਲੇ ਨ ਹੁੰਦੇ।
ਮੈਂ ਸੋਂਗ ਕੋਲ ਬਾਹਰ ਆਗੀ ਨਾ ਧੁੱਪ ਹੈ ਸਾਡੇ ਬਹੁਤ ਲੱਗੇ ਸੀ ਧੁੱਪ। ਬਹੁਤ ਬੁਰਾ ਹਾਲ ਹੋਇਆ ਪਿਆ ਬੱਚੇ ਨਿੱਕੇ-ਨਿੱਕੇ ਆ। ਬਹੁਤ ਤੰਗ ਕਰਦੇ ਪਏ ਰੋਂਦੇ ਪਏ ਗਰਮੀ ਦੇ।
ਹਾਂ। ਉਹੀ ਹੈ ਨਾ ਮੌਸਮ ਚੇਂਜ ਮਤਲਬ ਧੁੱਪ ਬੜੀ ਤੇਜ਼ ਹੈ, ਉੱਥੇ ਸਭ ਕੁੱਛ ਗਰਮੀ ਵੀ ਹੈ ਮੌਸਮ ਵੀ ਹੈ, ਮਤਲਬ ਫੇਰ ਹਵਾਵਾਂ ਵੀ ਨੀ ਚੱਲਦੀਆਂ। ਲੂ ਚਲਦੀ ਆ।
ਬਿਲਕੁਲ ਵੀ ਹਵਾ ਨੀ ਚੱਲਦੀ ਪਈ। ਬਹੁਤ ਗੁੰਮ ਜਿਹਾ ਲੱਗਾ ਪਿਆ ਵਾ‌।
ਉਹੀ ਹੈ ਨਾ ਵਾਹਵਾਂ ਬੰਦ ਹੋ ਜਾਂਦੀਆਂ ਨੇ, ਜਿੱਥੇ ਪੇਡੇ ਹੋਣਗੇ ਉੱਥੇ ਤਾਂ ਵਾਹਵਾ ਹੈਗੀ ਆਏਗੀ।
ਹਾਂਜੀ।
ਜਿੱਥੇ ਪੇਡੇ ਨੀ ਹੁੰਦੇ ਉਧੇ ਵਾਹ ਵੀ ਨੀ ਆਣੀ।
ਦੋ ਕੀ ਤੁਹਾਨੂੰ ਪ ਸ਼ਹਿਰਾਂ ਦੇ ਵਿੱਚ ਘਰ ਆ, ਨਾਲ- ਨਾਲ, ਲਾਗੇ- ਲਾਗੇ ਘਰ ਆ। ਤੇ ਮਾਸਾ ਵੀ ਮਤਲਬ ਕੀ ਸ਼ਾਨ ਹੈਗੀ, ਧੁੱਪ ਵੀ ਬੜੀ ਹੈਗੀ ਹੈ।
ਹਾਂ ਉਹੀ ਨਾ, ਨਾਲੇ ਹਰ ਕਿਸੇ ਦੇ ਮਤਲਬ ਜਗ੍ਹਾ ਜ੍ਹਾ ਸਭ ਨੇ ਏਸੀ ਲਾਏ ਹੁੰਦੇ ਨੇ, ਉਹਦੀ ਹਵਾਵਾਂ ਕਰਕੇ ਵੀ ਗਰਮੈਸ਼ ਬਹੁਤ ਹੋ ਜਾਂਦੀ ਹੈ।
ਚੀਾਂ ਕਰਕੇ ਹਰ ਇੱਕ ਘਰ ਦੇ ਵੀ ਸਤੀ ਹੈਗੀ ਆ
ਹਾਂ।
ਫੇਰ ਲੋਕਾਂ ਦੇ ਏ ਹੋਏ ਆ, ਤੇ ਹੁਣ ਜਦੋਂ ਗੱਡੀਆਂ ਦੇ ਵਿੱਚ ਵੀ ਏਸੀ ਹੈ। ਕਿੰਨੀ ਗੱਡੀ, ਹਰ ਇੱਕ ਗੱਡੀਵਿੱਚ ਏਸੀ ਚੱਲਦੀ ਲਗਾ ਹੋਆ ਵਾ।
ਕਹਿ ਨਾ ਹਰ ਇੱਕ ਗੱਡੀ ਤੇ ਤੁਰਦੇ, ਕੋਈ ਪੈਦਲ ਤੁਰ ਕਰਕੇ ਰਾਜੀ ਨੀ ਅੱਜ ਕੱਲ ਦੇ ਟਾਈਮ ਤੇ।
ਦੁਕਾਨਾਂ ਦੀ ਵੀ ਚ ਹਰ ਇੱਕ ਦੁਕਾਨ ਤੇਜੀ ਲੋਕਾਂ ਨੇ ਹੂੰ। ਇਹਨਾਂ ਚੀਜ਼ਾਂ ਕਰਕੇ ਜ਼ਿਆਦਾ ਗਰਮੀ ਹੋ ਗਈ ਆ।
ਹਾਂਜੀ-ਹਾਂਜੀ।
ਹਾਂਜੀ ਏਸੀ ਥੱਲੇ ਚਲੋ ਆਪਾਂ ਰਹਿੰਦੇ ਜਿੱਦਾਂ ਤੇ ਆਰਾਮ ਮਿਲਦਾ ਬਹੁਤ ਵਧੀਆ ਲੱਗਦਾ ਇੱਕ ਦੋ ਦਿਨ ਤੇ ਬਾਅਦ ਵਿੱਚ ਸਗੋਂ ਹੁੰਦਾ ਕਿ ਗੋਡੇ ਦਰਦ ਹੁੰਦੇ ਲੱਤਾਂ ਦਰਦ ਹੁੰਦੀਆਂ ਵਾ।
ਉਹੀ ਐ ਨਾ ਮਤਲਬ ਗਰਮੀ ਦਾ ਬਹੁਤ ਬੁਰਾ ਹਾਲ ਐ ਬੰਦਾ ਜੇ ਕੋਈ ਕੱਪੜੇ ਪਤਲੇ ਪਾਏਗਾ ਤੇ ਹੀ ਅਸੀਂ ਬਹਿ ਸਕਦੇ ਆ ਜੇ ਬੱਚਿਆਂ ਨੂੰ ਵੀ ਦੇਖ ਲੋ।
ਹਾਂਜੀ ਇਸੀ ਦੇ ਨਾਲ ਮਤਲਬ ਕਿ ਸਹੀ ਲੱਗਦਾ ਏਸੀ ਥੱਲੇ ਰਹਿਣਾ ਪਰ ਏਸੀ ਦੇ ਨਾਲ ਕਈ ਬਿਮਾਰੀਆਂ ਵੀ ਲੱਗਦੀਆਂ।
ਹਾਂਜੀ-ਹਾਂਜੀ, ਜਿਵੇਂ ਬਾਹਰ ਨਿਕਲੋ ਗਰਮੈਸ਼ ਲੱਗੇਗੀ ਤੁਹਾਨੂੰ।
ਹੂੰ।
ਮਤਲਬ ਹਵਾ ਲੱਗਦੀ ਐ, ਮਤਲਬ ਠੰਡੀ ਲੱਗਦੀ ਐ ਬਾਹਰ ਆ ਤੇ ਗਰਮ ਲੱਗਦੀ ਐ। ਓਹੀ ਆ ਹਨਾ ਬਿਮਾਰੀ ਦਾ ਘਰ ਵੀ ਹੈਗਾ।
ਸਰਦੀ ਫੇਰ ਵੀ ਠੀਕ ਰਹਿੰਦੀ। ਗਰਮੀ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੋਇਆ ਹੁੰਦਾ।
ਹੂੰ
ਸਰਦੀ ਦੇ ਵਿੱਚ ਇਹ ਹੁੰਦਾ ਕਿ ਚਲੋ ਲਾਈਟ ਆਏ ਜਾਂ ਨਾ ਆਏ। ਮਤਲਬ ਕਿ ਇੰਨਾ ਫ਼ਰਕ ਨਈਂ ਪੈਂਦਾ।
ਅੱਛਾ ਅੱਛਾ। ਹਾਂ।
ਹਾਂ ਵਿੱਚ ਪਰ ਗਰਮੀ ਚ, ਗਰਮੀ ਚ ਬੋਤ ਫ਼ਰਕ ਪੈਂਦਾ।
ਓਹੀ ਐ ਨਾ ਗਰਮੀ ਨਾਲ ਤੇ ਬੁਰਾ ਹਾਲ ਹੋਣਾ ਐ ਕਿੱਥੋਂ ਵਾਅ ਨੀਂ ਲੱਗਣੀ। ਇਕ ਮਸੂਸ ਹੁੰਦਾ ਐ ਅੰਦਰ ਵੇਠੈ-ਵੇਠੈ ਗੂੰਮਸ ਹੋ ਜਾਂਦੀ ਐ, ਸਫੋਕੇਸ਼ਨ ਹੋ ਜਾਂਦੀ ਐ ਅੰਦਰ-ਅੰਦਰ।
ਗਰਮੀ ਦੇ ਨਾਲ ਤੇ ਮਤਲਬ ਕਿ ਇੱਕ ਮਿੰਟ ਨਹੀ ਰਿਹਾ ਜਾਂਦਾ। ਬਾਕੀ
ਹਾਂਜੀ।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
ਲਾਈਟ ਵੀ ਬੜਾ ਤੰਗ ਕਰਦੇ ਨੇ ਗਰਮੀਆਂ ਹੁੰਂਦੀਆਂ ਨੇ ਲਾਈਟਾਂ ਵੀ ਬੜੇ ਤੰਗ ਕਰਦੀਆਂ ਨੇ।
ਜਿਵੇ ਲੱਗਦਾ ਕੁੱਛ ਹੋ ਈ ਜਾਣਾ ਘਬਰਾਟ ਹੋ ਰੀ ਆ।
ਐਨੀ ਗਰਮੀ ਹਾਂ ਗਰਮੀ ਨਾ ਹੋ ਗਰਮੀ ਪੈ ਹੀ ਬੜੀ ਰਹੀ ਆ ਕੀ ਕਰਾਂ ਹੂੰ।
ਸਾਡੇ ਲਾਗੇ ਮਤਲਬ ਕਿ ਨਹਿਰ ਆ ਨਾ।
ਹੂੰ ਹੂੰ।
ਹੈਲੋ। ਮਤਲਬ ਕਈ ਲੋਕ ਉੱਥੇ ਨਹਾਉਣੇ ਵੀ ਆਉਂਦੇ ਤੁਹਾਨੂੰ ਪਤਾ ਨਹਿਰ ਦੇ ਵਿੱਚ ਕਈ ਲੋਕ ਨਹਾਉਣ ਆਉਂਦੇ ਆ।
ਨੀ ਸਾਡੇ ਦੇ ਕੋਲ ਨਾ ਜਮਨਾ ਲੱਗਦੀ ਐ ਨਾ ਮਤਲਬ ਉੱਥੇ ਮੌਸਮ ਵਧੀਆ ਹੋ ਜਾਂਦਾ ਵੇ ਮੌਸਮ ਵੀ ਮੀਂਹ ਮੂੰਹ ਆਂਦਾ ਹੋਵੇ ਤੇ ਬੱਦਲ ਬਣ ਜਾਂਦੇ ਨੇ ਫਿਰ ਹਵਾਵਾਂ ਠੰਡੀਆਂ ਚੱਲਣ ਲੱਗ ਜਾਂਦੀਆਂ ਨੇ।
ਅੱਛਾ,
ਗਰਮੀ ਤਾਂ ਇੱਥੇ ਬਥੇਰੀ ਹੁੰਦੀ ਐ ਵੈਸੇ ਜਿਵੇਂ ਕਈ ਵਾਰ ਮੌਸਮ ਬਦਲ ਬੁਦਲ ਬਣ ਗਏ ਨੇ ਤੇ ਹਵਾਂ ਠੰਡੀ। ਲੱਗ ਜਾਂਦੀ ਆ ਬਸ ਫਿਰ ਬੰਦਾ ਕਹਿੰਦਾ ਚੱਲ ਬਾਹਰ ਬਹਿਣੇ ਆ ਠੰਡੀ ਹਵਾ ਲੈ ਲੈਂਦੇ ਆ।
ਹੂੰ, ਤੇ ਅਸੀਂ ਮੰਜਾ ਡਾਇਆ ਆ। ਥੋੜੀ ਥੋੜੀ ਜੀ ਛਾਂ ਹੈਗੀ ਆ।
ਹੂੰ,
ਬਾਹਰ ਹਵਾ ਫੇਰ ਵੀ ਮਾਸਾ ਵੀ ਨੀ ਲੱਗਦੀ ਪਈ ਹਵਾ ਬਿਲਕੁਲ ਨੀ ਲੱਗਦੀ ਪਈ।
ਹਾਂਜੀ ਹਾਂਜੀ।
ਹਾਂਜੀ ਹੋਰ ਸੁਣਾਓ ਤੁਸੀਂ ਪਰਿਵਾਰ ਚ ਠੀਕ ਠਾਕ ਜੀ।
ਹੂੰ।
ਘਰ ਸਾਰੇ ਠੀਕ ਠਾਕ ਜੀ।
ਹਾਂਜੀ।
ਪਰਿਵਾਰ ਸਾਰਾ ਠੀਕ-ਠਾਕ ਜੇ?
ਹਾਂਜੀ ਸਭ ਵਧੀਆ, ਔਰ ਕੀ ਬਣਾਇਆ ਤੁਸੀਂ? ਹਾਂਜੀ ਹਰਿਮੰਦਰ ਸਾਹਿਬ ਆਉਂਦੇ ਰਹਿੰਨੇ ਆਪਾਂ। ਬਲਾ ਹੁਣ ਤੇ ਗਏ ਬੜੇ ਚਿਰ ਹੋ ਗਿਆ, ਬ ਦਿਲ ਕਰਦਾ ਦਰਸ਼ਨ ਮੇਲੇ ਕਰਨ ਤੇ ਬਸ ਹੁ ਗਰਮੀ ਕਰਕੇ ਕਿ ਨੀ ਨਿਕਲਿਆ ਜਾਂਦਾ, ਬੱਚਿਆਂ ਕਰਕੇ ਕਿੱਥੇ ਜਾਈਏ ਗਰਮੀ 'ਚ।
ਕਿਥੇ ਆਏ ਤੁਸੀਂ, ਸ਼ਹੀਦਾਂ ਸਾਹਿਬ ਆਏ ਜੇ।
ਹਾਂਜੀ ਸ਼ਹੀਦਾਂ ਸਾਹਿਬ ਮਤਲਬ ਜਾਂਨੇ ਆ, ਮੇਨੂ ਹੋ ਗਿਆ ਸਾਲ ਡੇਢ ਸਾਲ ਹੋ ਗਿਆ, ਗਿਆਂ ਵੀ ਕਿਉਂਕਿ ਗਰਮੀ ਬੜੀ ਆ।
ਕਰਨੇ ਈ ਪੈਣੇ ਆ, ਉਥੇ ਚੁਪਹਿਰੇ ਲੱਗਦੇ ਨੇ, ਹੈਲੋ ਹਰ ਐਤਵਾਰ ਚੁਪਹਿਰਾ ਬਾਬਾ ਜੀ ਦਾ ਲੱਗਦਾ ਨਾ।
ਹਾਂਜੀ-ਹਾਂਜੀ ਚੁਪਹਿਰੇ ਲੱਗਦੇ, ਸਾਡੇ ਇੱਥੇ ਵੀ ਲੱਗਦੇ ਆ ਚੁਪਹਿਰੇ, ਗੁਰਦੁਆਰੇ ਜਾਂਦੇ ਰਹਿਨੇ ਆਪਾਂ। ਹਾਂਜੀ, ਹਾਂਜੀ- ਹਾਂਜੀ ਲੱਗਦੇ ਆ ਇੱਥੇ ਫੁਣਾ ਅੱਜ-ਅੱਜ ਅੱਜ-ਕੱਲ੍ਹ ਦੇ ਸਾਰੇਆਂ ਨੇ, ਗੁਰਦੁਆਰੇ ਸਾਰੇ ਲਾਂਦੇ ਆ, ਚੁਪਹਿਰਾ ਸਾਹਿਬ ਤੇ ਸਭ ਲਾਂਦੇ ਨੇ ਅੱਜ-ਕੱਲ੍ਹ ਦੇ।
ਬਾਬਾ ਜੀ ਦੀ ਕਿੰਨੇ ਪਿਆਰੇ ਹੈਗੇ ਆ। ਮਤਲਬ ਅਸੀਂ ਜਿਹੜੇ ਲੋਕ ਮਤਲਬ, ਬਹੁਤ ਦੂਰੋਂ-ਦੂਰੋਂ ਲੋਕ ਆਉਂਦੇ ਚੁਪਿਹਰਾ ਕੱਟਣ ਵਾਸਤੇ।
ਹਾਂਜੀ-ਹਾਂਜੀ ਸ਼ੈਦ ਉਹਨਾਂ ਦੀ ਮਨੋਕਾਮਨਾ ਪੂਰੀ ਵੀ ਹੁੰਦੀ ਆ।
ਹਾਰ ਉਹ ਦਿਨ ਆਣਦੀ, ਉੱਥੇ ਮੱਥਾ ਟੇਕਣ ਉੇ ਹਾਂਜੀ ਤੇ ਜੋ ਵੀ ਅਸੀਂ ਮੰਗਦੇ ਆ, ਸਾਰੀ ਅ ਮੁਰਾਦ ਪੂਰੀ ਹੁੰਦੀ ਏ, ਸੱਚੇ ਦਿਲੋ ਅਸੀਂ ਚੁਪਹਿਰੇ ਵੀ ਕੱਟਦੇ ਆ। ਤੇ ਰਾਤ ਏ ਵੀ ਮਤਲਬ, ਕੋਈ ਸੁਣਦਾ ਵਾ ਫਿਰ, ਹਾਂਜੀ। ਹਰਮੰਦਰ ਸਾਬ ਤੁਸੀਂ ਉੱਥੇ ਗਏ, ਜਲਿਆਂ ਆਲੇ ਬਾਗ ਦੇ ਵਿੱਚ?
ਨਾ, ਹੋ ਗਏ ਦੇ ਆ, ਸਾਰਾ ਦੇਖਿਆ ਦਾ ਜਿਲਿਆ ਆਲਾ ਬਾਗ ਵੀ।
ਹਮ।
ਹੂੰ, ਜਿੱਥੇ ਗੋਲੀਆਂ ਵੱਜੀਆਂ ਹੋਈਆਂ ਨੇ, ਉਹਨਾਂ ਨੇ ਸ਼ੀਸ਼ੇ 'ਚ ਈ ਮੜਿਆ ਦਾ ਹੁਣ।
ਹਾਂਜੀ, ਹੋਰ ਨੇੜੇ ਨਈ
ਹਾਂ, ਮਲਬ ਦੂਰੋਂ ਈ ਦੇਖਣਾ ਹੁੰਦਾ ਵੇ, ਵੀ ਨੇੜੇ ਨੀ ਲੱਗਣਾ ਬਸ।
ਹਾਂਜੀ, ਜਦੋਂ ਮਤਲਬ ਕਿ ਚਰਾਸੀ ਦੇ ਵਿੱਚ ਜਰਨਲ ਡਾਇਰ ਨੇ ਮਤਲਬ ਕੀ, ਹਮਲਾ ਕੀਤਾ ਸੀ। ਕਹਿੰਦੇ ਨੇ ਅੱਛਾ, ਮਤਲਬ ਕਿੰਨੀ ਦੁਨੀਆਂ ਮਤਲਬ ਕਿਦਾਂ ਹੋਰ ਸੀਨ ਦੇਖੋ ਕੇ ਮੈਂ ਮਰ ਗੀ।
ਹਾਂ ਉਹ ਬਸ, ਹਾਂ। ਸੰਤ ਭਿੰਡਰਾਂ ਵਾਲਿਆਂ ਨੇ ਈ ਬਚਾਇਆ ਸੀ। ਨਿੱਕੇ-ਨਿੱਕੇ ਬੱਚੇ ਵੀ ਵਿਚਾਰੇ, ਜਿਵੇਂ ਸ਼ਹੀਦ ਹੋਏ ਨੇ
ਹਾਂਜੀ ਜਿਥੋਂ ਤਕ, ਤੀਹ ਹਜ਼ਾਰ ਓਥੇ ਲੋਕਾਂ ਦੀ ਮੌਤ ਹੋ ਗੀ ਸੀ।
ਹੂ।
ਹਾਂਜੀ ਉੱਥੋਂ ਮਤਲਬ ਦੂਰੋਂ-ਦੂਰੋਂ ਲੋਕ ਆਉਂਦੇ ਦੇਖਣ ਵਾਸਤੇ।
ਹਾਂ।
ਹਾਂਜੀ, ਉਹ ਫਿਰ ਤੁਹਾਨੂੰ ਪਤਾ ਸੀ, ਇਤਿਹਾਸ ਬਣ ਗਿਆ, ਸਦਾ ਲਈ ਰਹੇਗਾ।
ਹੂੰ।
ਹਾਂਜੀ।
ਹਾਂਜੀ-ਹਾਂਜੀ।
ਕਈ ਲੋਕਾਂ ਮਤਲਬ ਕਿ, ਜਦੋਂ ਉਹਨਾਂ ਨੇ ਹਮਲਾ ਕੀਤਾ ਕਈ ਲੋਕਾਂ ਨੇ ਡਰਦਿਆਂ ਨੇ, ਮਤਲਬ ਕਿ ਡਰ ਦੇ ਕਾਰਨ ਉੱਥੇ ਖੂਹ ਬਣੇ ਸੀ, ਖੂਹ ਦੇ ਵਿੱਚ ਛਲਾਂਗ ਲਗਾਤੀ। ਕਿੰਨੇ ਲੋਕਾਂ ਦੇ ਹਾਂ।
ਖੂਹ ਵੀ ਬਣਿਆ ਦਾ ਨਾ ਉੱਥੇ।
ਹਾਂਜੀ ਹਾਂਜੀ ਬਣਿਆਂ ਵਾ।
ਹਾਂਜੀ ਉਹ ਵੀ ਦੇਖਿਆ। ਅਸੀਂ ਬੱਚਿਆਂ ਨੂੰ ਵੀ ਦਿਖਾ ਲਿਆ ਆ। ਬੱਚਿਆਂ ਨੂੰ ਵੀ ਲੈਕੇ? ਜਾਣਾ ਚਾਹੀਦਾ। ਬੱਚੇ ਵੀ ਇਹ ਚੀਜ਼ ਨੌਲੇਜ ਆਂਦੀ ਆ। ਬੱਚੇ ਵੀ ਦੇਖਣਗੇ ਕੀ ਹਾਂ ਕੀ ਕੀ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕੀਤਾ।
ਬਹੁਤ ਅੱਛਾ ਸੀ।
ਬੱਚਿਆਂ ਨੂੰ ਵੀ ਦਿਖਾਣਾ
ਹੋਰ ਤੁਸੀਂ ਕਿੱਥੇ ਕਿੱਥੇ ਘੁੰਮੋ।
ਬਸ ਐਤਕੀ ਤੇ ਗਰਮੀ ਬੜੀ ਸੀ। ਵਾਧੂ ਗਰਮੀ ਪੈਣਂ ਡੀ ਕਿਤੇ ਗਏ ਨੀ ਐਤਕੀ। ਅਸੀਂ ਘਰੇ ਹੀ ਬੈਠੇ ਰਹੇ ਐਤਕੀ। ਬੱਚੇ ਕਹਿੰਦੇ ਰਹਿ ਗਏ ਮੰਮਾ ਚੱਲਣੇ ਆ ਦਰਬਾਰ ਸਾਹਿਬ। ਵੀ ਚਲੋ ਕੋਈ ਨਾ ਦਰਸ਼ਨ ਮਿਲੇ ਕਰਾ ਲਿਆਵਾਂਗੇ ਫ਼ਿਰ। ਪਰ ਮੌਸਮ ਥੋੜਾ ਠੀਕ ਹੋ ਲੈ ਫਿਰ ਜਾਵਗੇ ਜਰੁਰ।
ਅਜੇ ਗਰਮੀ ਕਰਕੇ। ਬੰਦਾ ਕਿਤੇ ਜਾਂਦਾ ਨੀ ਨਾ ਫਿਰ।
ਹਂ, ਹਂ।
ਕਿਉਂਕਿ ਗਰਮੀ ਤਹਾਨੂੰ ਪਤਾ ਫਿਰ ਗਰਮੀ ਇੰਨੀ ਆ। ਬੱਚਿਆਂ ਨੂੰ ਕੱਪੜੇ ਪਾਓ। ਉਹ ਵੀ ਖਾਂਦੇ ਨੇ ਬੱਚਿਆਂ ਨੂੰ।
ਕੋਈ ਮਤਲਬ ਕਿ ਲੋਕ। ਗਰਮੀਆਂ ਦੇ ਵਿੱਚ ਵੀ ਦੇਖੋ। ਪਹਾੜ ਇਲਾਕੇ ਪਹਾੜੀ ਇਲਾਕਿਆਂ ਦੇ ਵਿੱਚ।
ਹਾਂ ਪਹਾੜੀ ਇਲਾਕੇ ਚ ਜਾਏ। ਫੇਰ ਬੰਦਾ ਮੌਸਮ ਵਧੀਆ ਲੱਗਦਾ। ਚੱਲ ਬਈ ਪਹਾੜੀ ਇਲਾਕੇ ਦੇ ਕੋਲ ਬਾਹਨੇ ਆਏ ਕਿਤੇ।
ਬੰਦ ਨੀਂ ਹੁੰਦੇ ਆ।
ਹਾਂ ਪਹਾੜੀ ਇਲਾਕੇ ਜਾਂਦੇ ਨੇ ਰਹੋਂਦੇ ਹਾਂ ਆਪਾਂ। ਜਿਸ ਤਰਾਂ ਮਨਸੂਰੀ ਵਗੈਰਾ ਹੋ ਗਿਆ, ਦੇਹਰਾਦੂਨ ਹੋ ਗਿਆ। ਪੋਂਟਾ ਸਾਹਿਬ ਵੀ ਨੇੜੇ ਪੈਂਦਾ ਐ ਸਾਨੂੰ। ਅਸੀਂ ਪੋਂਟਾ ਸਾਹਿਬ ਵੀ ਲੈ ਜਾਂਦੇ ਆ ਬੱਚਿਆਂ ਨੂੰ। ਹਾਂਜੀ ਪੋਂਟਾ ਸਾਹਿਬ ਤੇ ਲਾਗੇ ਪੈਂਦਾ।
ਸਾਡੇ ਇਥੋ ਦੂਰ ਪੈ ਜਾਂਦਾ ਨਾ।
ਹਾਂ ਨਹੀਂ ਮਤਲਬ ਨਾਲ ਹੀ ਡੇਰਾ ਦੂਣ ਪੈ ਜਾਂਦਾ ਨਾਲ ਹੀ ਮਨਸੂਰੀ ਵਗ਼ੈਰਾ ਸ਼ਿਮਲੇ, ਮਤਲਬ ਚਲੇ ਜਾਣੇ ਆ ਮੌਸਮ ਦੇਖ ਕੇ ਜਾਣਾ ਪੈਂਦਾ ਨਾ ਜ਼ਿਆਦਾ ਗਰਮੀ ਵਿੱਚ ਵੀ, ਤੁਹਾਨੂੰ ਪਤਾ ਫਿਰ ਇੱਕ ਮਹੀਨੇ ਦੀ ਬੱਚਿਆਂ ਨੂੰ ਛੱਟੀਆਂ ਹੁੰਦੀਆਂ ਉਹਨਾਂ ਵਿੱਚ ਬੱਚੇ ਹੋਰ ਲੀੜੇ ਹੋਮਵਰਕ ਵੀ ਕਰਨਾ ਹੁੰਦਾ।
ਹੂੰ ਠੀਕ ਆ।
ਸਾਰਾ ਕੁਛ ਹੀ ਬੱਚਿਆਂ ਨੂੰ ਕਰਨਾ ਹੁੰਦਾ ਅੱਜ,
ਹੂੰ ਹੂੰ। ਬਹੁਤ ਸੀ,
ਹਾਂਜੀ,
ਦੁਪਹਿਰ ਦੀ ਰੋਟੀ ਖਾਲੀ ਸੀ,
ਹਾਂਜੀ ਹਾਂਜੀ ਰਾਜਮਾਂ ਬਣਾਏ ਸੀ ਅੱਜ, ਹਾਂਜੀ ਹਾਂਜੀ ਤੁਸੀਂ ਕੀ ਬਣਾਇਆ।
ਅਸੀਂ ਅੱਜ ਬਣਾਈ ਸੀ ਦਾਲ ਮੂੰਗੀ ਮਸਰਾਂ ਦੀ।
ਅੱਛਾ ਅੱਛਾ ਅੱਛਾ ਕਿਵੇਂ ਬਣਾਂਦੇ ਪਿਊਰੀ ਬਣਾ ਕੇ,
ਹਾਂਜੀ।
ਟਮਾਟਰਾਂ ਦੀ ਬਣਾ ਕੇ ਬਣਾਂਦੇ ਹੋ,
ਹਾਂਜੀ।
ਅੱਛਾ ਅੱਛਾ, ਨਹੀਂ ਟੇਸਟੀ ਬਣਦੀ ਆ ਨੇ ਜਿਵੇਂ, ਦਾਲ ਕਦੇ ਹਲਕਾ ਫੁਲਕਾ ਖਾਣਾ ਹੋ ਜਾਂਦਾ,
ਹਾਂਜੀ।
ਚਲੋ ਠੀਕ ਐ ਚੰਗਾ ਸਤਿ ਸ੍ਰੀ ਅਕਾਲ ਫੇਰ ਕਾਲ ਕਰਾਂਗੇ,
ਹਾਂਜੀ